ਹੈਲੋ। ਹੈਲੋ। ਸਸ ਸ੍ਰੀ ਕਾਲ ਜੀ।
ਹੋਰ ਠੀਕ-ਠਾਕ?
ਵਧੀਆ-ਵਧੀਆ, ਤੁਸੀਂ ਠੀਕ-ਠਾਕ?
ਵਧੀਆ-ਵਧੀਆ, ਹੋਰ ਘਰ ਪਰਿਵਾਰ ਠੀਕ ਏ?
ਹਾਂਜੀ-ਹਾਂਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ, ਤਯੋਹਾਰ ਬਾਰੇ ਇਨ ਦਿਨ ਬਹੁਤ ਤੁਆਰ ਨੇ। ਕਇ ਬਹੁਤ ਵਧੀਆ ਵੀ ਤਿਉਹਾਰ ਨੇ, ਕੁਛ ਗੰਦੇ ਵੀ ਤਿਉਹਾਰ ਹੁੰਦੇ ਨੇ, ਜੇੜੇ ਵਿੱਚ ਬਾਕੀ ਹੋਲੀ-ਹੋਈ -ਹੋਲੀ, ਸਭ ਤੋਂ ਗੰਦੀ ਤਿਉਹਾਰ ਏ।
ਹੈਲੋ। ਤੁਹਾਡੀ ਆਵਾਜ਼ ਨੀ ਆ ਰਹੀ, ਥੋੜ੍ਹਾ ਤੇਜ਼ ਬੋਲੋ। ਹੈਲੋ। ਹੈਲੋ।
ਹੈਲੋ।
ਹੈਲੋ।
ਹਾਂਜੀ।
ਹਾਂ, ਬੋਲੋ-ਬੋਲੋ ਹੁਣ, ਆ ਗਈ ਆਵਾਜ਼।
ਜਿੱਦਾਂ ਕਿ ਹੋ-ਜਿੱਦਾਂ ਕਿ ਹੋਲੀ, ਬਹੁਤ ਗੰਦਾ ਤਿੳਹਾਰ ਵੇ ਬੱਚਿਆ ਵਾਸਤੇ।
ਹਾਂਜੀ -ਹਾਂਜੀ, ਸਹੀ ਗੱਲ ਏ, ਅੱਜ-ਕੱਲ੍ਹ ਬਹੁਤ ਤਿਓਹਾਰ ਹੈਗੇ ਨੇ, ਕੋਈ-ਕੋਈ ਵਧੀਆ ਹੈਗੇ ਨੇ ਕੋਈ-ਕੋਈ, ਬਕਾਰ ਹੈਗੇ ਨੇ।
ਹਾਂਜੀ
ਹੁਣ ਤੁਸੀਂ ਹੋਲੀ ਵੇਖ ਲਓ, ਹੋਲੀ ਕਿ-ਹੋਲੀ ਹੈਗੀ ਏ। ਉਹਦੇ ਵਿੱਚ ਰੰਗ ਲਉਨੇ ਆ, ਅੱਜ- ਕੱਲ੍ਹ, ਅੱਜ-ਕੱਲ ਰੰਗ, ਰੰਗ ਵੀ ਪਤਾ ਨਹੀਂ ਕਿਵੇਂ ਜਹੇ ਅਨ ਲਗ ਗਏ ਨੇ ਸਕਿੰਨ ਖਰਾਬ ਕਰ ਦਿੰਦੇ ਨੇ। ਹੋਰ ਵੀ ਬਹੁਤ ਚੀਜ਼ਾਂ ਹੈਗੀਆਂ, ਅੱਜ-ਕੱਲ੍ਹ ਹੋਲੀ ਨਾਲ, ਕਈ ਅੰਡੇ ਉੁਂਡੇ ਮਾਰਦੇ ਨੇ।
ਹਾਂਜੀ, ਗੰਦਾ-ਗੰਦੇ ਗੰਦੇ ਕੰਮ ਕਰਦੇ ਨੇ ਲੋਗ ਵੇਸੇ ਗੰਦੀ ਮਿੱਟੀਆਂ ਵਗੈਰਾ ਪਾਂਦੇ ਨੇ ਇੱਕ-ਦੂਸਰੇ ਤੇ ਨਾਲੇ ਵਾਲੇ ਪਾਣੀ ਪਾਂਦੇ ਨੇ।
ਹਾਂਜੀ -ਹਾਂਜੀ, ਬਿਮਾਰੀ-ਬਿਮਾਰ ਵੀ ਹੋ ਜਾਂਦੇ ਨੇ, ਬੰਦੇ ਇਨਫੈਕਟ ਗੰਦ ਕਿੰਨਾ ਹੁੰਦਾ ਨਾਲੇ ਦੇ ਪਾਣੀ ਚ, ਫੈਕਟਰੀਆਂ ਦਾ ਗੰਦ ਕਿਵੇਂ ਕਿਵੇਂ ਹੁੰਦਾ? ਉਏ ਨਾਲ ਬਿਮਾਰ ਵੀ ਹੋ ਜਾਂਦੇ ਨੇ, ਹੈਨਾ ਜੀ?
ਹਾਂਜੀ-ਹਾਂਜੀ।
ਹੋਰ ਤੁਸੀਂ ਹੋਰ ਵੀ ਵੇਖ ਲਓ, ਅੱਜ-ਕੱਲ੍ਹ ਹੋਰ ਵੀ ਬਹੁਤ ਜ਼ਿਆਦਾ ਤਿਉਹਾਰ ਨੇ, ਪਰ ਹੋਲੀ ਦਾ ਤਿਉਹਾਰ ਬਸ ਹਲ ਅ ਸੁੱਕਾ ਰੰਗ ਨਾਲ ਖੇਲੋ, ਗਿੱਲੇੇ ਨਾਲ ਵੀ, ਠੰਡੇ ਪਾਣੀ ਨਾਲ ਵੀ, ਨਹੀਂ ਖੇਲਣਾ ਚਾਹੀਦਾ ਫ
ਹਾਂਜੀ-ਹਾਂਜੀ ਕਈ ਖੇਲਦੇ ਨੇ, ਬਹੁਤ ਵਧੀਆ ਖੇਲਦੇ ਨੇ, ਇੱਕ ਦੂਸਰੇ ਨੂੰ ਤਿੳਆਰ ਦਿੰਦੇ ਨੇ। ਗੱਲੇ ਮਿਲਦੇ ਨੇ, ਤੇ ਕਲਰ ਲਾਂਦੇ ਨੇ ਸੁੱਕੇ। ਕਈ ਆਰਾਮ ਨਾਲ ਖੇਲਦੇ ਨੇ, ਕਈ ਗੰਦ ਪਾਂਦੇ ਨੇ ਹਾਂਜੀ-ਹਾਂਜੀ।
ਅੱਛਾ
ਜਿੱਦਾਂ ਕਿ, ਹਿੰਦੂਆਂ ਦਾ ਸਭ ਤੋਂ ਵੱਡਾ ਤਿਉਆਰ ਦੀਵਾਲੀ, ਉਹ ਵੀ ਬਹੁਤ ਵਧੀਆ ਤਉਆਰ ਏ।
ਹਾਂਜਿ, ਅ ਹਿਦੂਆਂ ਤਿਉਹਾਰ ਵਧੀਆ ਹੈਗਾ, ਬਹੁਤ ਵਧੀਆ ਹੈਗਾ। ਪਰ ਉਦੇ ਚ ਨਾ, ਇੱਕ ਗੱਲ ਹੈਗੀ ਏ ਜੋ ਪਟਾਕੇ ਚਲਾਂਦੇ ਨੇ, ਉਹ ਬਹੁਤ ਗਲਤ ਗੱਲ ਏ ਕਿਉਂਕਿ ਪਟਾ ਪਟਾਕਿਆਂ ਨਾਲ ਧੂੰਆਂ ਬਹੁਤ ਜ਼ਿਆਦਾ, ਸਾਡਾ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਏ, ਇਨਵਾਇਰਮੈਂਟ ਬਹੁਤ ਜ਼ਿਆਦਾ ਖ਼ਰਾਬ ਹੋ ਜਾਂਦਾ। ਫਿਰ ਸਾਨੂੰ ਕੋਈ- ਕਈਆਂ ਨੂੰ ਸਾਹ ਲੈਣ ਦੀ ਦਿੱਕਤ ਹੁੰਦੀ ਏ ਕਈਆਂ ਨੂੰ ਕਦੀ ਤੁਸੀਂ ਧੂੰਆ ਨਹੀਂ ਲੇੰਂਦੇ।
ਹਾਂਜੀ, ਬਮ ਨੀ ਵਜਾਓ ਘੱਟ ਵਜਾਓ, ਇੰਨੇ ਵੀ ਨਾ ਵਜਾਓ, 'ਤੇ ਵਈ ਕਿਸੇ ਨੂੰ ਦਿੱਕਤ ਨਾ ਆਏ। ਬੰਦਾ ਓਦਾਂ ਮਿੱਠਾ, ਮਿਠਿਆਈਆਂ ਖਾਂਦੇ ਨੇ। ਮਠਿਆਈਆਂ ਵਗੈਰਾ ਹੋ ਗਈਆਂ, ਉਹ ਖਾਲੋ, ਗੁਰਦੁਆਰੇ ਜਾਂਦੇ ਨੇ, ਪੂਜਾ ਵਗੈਰਾ ਕਰਦੇ ਨੇ ਆਪਣੇ ਘਰਾਂ 'ਚ।
ਹਾਂਜੀ, ਉਹ ਤਾਂ ਉਹ ਤਾਂ ਚਲੋ ਕਰੋ, ਕੋਈ ਦਿੱਕਤ ਨਹੀਂ ਹੈਗੀ।
ਹਾਂਜੀ।
ਬਾਕੀ ਉਹ ਗ ਓ ਜ਼ਦਾ ਗੱਲਦੇ ਅਤੇ ਪਟਾਕੇੇ ਜ਼ਿਆਦਾ ਆਂਦੇ ਨੇ। ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ, ਜਿਨਾਂ ਨੂੰ ਸਾਹ ਲੈਣ ਦੀ ਦਿੱਕਤ ਹੁੰਦੀ ਹੈ, ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ, ਹਨਾ ਜੀ?
ਤੇ ਦੀਵਾਲੀ ਦੇ ਦਿਨ ਅੱਗ ਵੀ ਲੱਗ ਜਾਂਦੀ, ਨੇਸੀਂਹੀ ਵੇ
ਹਾਂ, ਉਹ ਵੀ ਬ ਉਹ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ, ਕਈ ਫੈਕਟਰੀਆਂ 'ਚ ਖ ਹਾਂਜੀ, ਰੋਕਿਟ ਹੁੰਦੇ ਨੇ, ਰੋਕਿਟ ਦੀ ਚੰਗਾਰੀਆਂ, ਚੰਗਾਰੀਆ ਲੱਗਦੇ ਨਾਲ ਹੀ ਪਟਾਕੇ ਵਜਨੇ ਸ਼ੁਰੂ ਹੋ ਜਾਂਦੇ।
ਦੀਵਾਲੀ ਦੇ ਦਿਨ ਪਤਾ ਵੀ ਨਹੀਂ ਚੱਲਦਾ ਬੋਣ ਕੀ ਕਿੱਥੇ ਕੀ ਹੁੰਦਾ ਹੈ, ਸਾਰੇ ਤਿਉਹਾਰ ਮਨਾਉਂਦੇ ਨੇ ਲੋਕੀ।
ਅੱਗ ਬੜੀ ਜਲਦੀ ਲਗ, ਅੱਗ ਬੜੀ ਜਲਦੀ ਫੈਲਦੀ, ਕਸਮ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਫੈਲਦੀ ਹੈ।
ਦੀਵਾਲੀ ਤੇ ਕਿੱਥੇ ਨਾ ਕਿੱਥੇ ਅੱਗ ਲੱਗਦੀ ਜ਼ਰੂਰ ਈ ਹੈਗੀ!
ਹਾਂਜੀ, ਇਹ ਤਿਉਹਾਰ ਹੀ ਐਸਾ ਹੈ ਆਪਣਾ ਸਾਰਿਆ ਨੂੰ ਆਮ ਛਤ ਪ ਰੋ ਇੱਕ ਕਰ ਜਦੋਂ ਤ ਜਦੋਂ ਤ ਪਟਾ ਕੇ ਬੰਦ ਹੋਏ ਨੇ, ਬਾਰਾਂ ਇੱਕ ਵਜੇ ਆਪਣੀ ਚਾ ਛਾ ਚਾਤੀ ਮਾਰ ਕੇ ਆਓ ਵਈ ਦੇਖ ਲਓ ਕੋਈ ਅੱਗ ਉਗ, ਅੱਗ ਵਾਲੀ ਕੋਈ ਚੀਜ਼ ਤਾਂ ਨਹੀਂ ਪਈ। ਹਾਂਜੀ, ਏਸੀ-ਏਸੀ ਵਗੈਰਾ ਹੋ ਗਏ, ਸ ਜਿਨੂੰ ਅੱਗ ਲੱਗ ਜਾਂਦੀ ਹੈ, ਜ਼ਿਦਾਰ ਨਾ ਜੀ, ਓਹਨਾ ਚੀਜ਼ਾਂ ਧਿਆਨ ਰੱਖਣਾ ਪੈਂਦਾ ਚੀਜ਼ਾਂ ਦਾ।
ਹਮ! ਓ ਦੇਖੋ, ਸਾਡਾ ਤਾਂ ਤਿਉਹਾਰ ਹੈ ਨੀ, ਨਾ, ਹਿੰਦੂਆਂ ਦਾ ਤਿਉਹਾਰ ਹੈ ਦੀਵਾਲੀ। ਸਾਡਾ ਤੇ ਬੰਦੀ ਛੋੜ ਦਿਵਸ ਮਨਾਉਂਦੇ ਨੇ ਉਸ ਦਿਨ। ਕੇ ਨਹੀਂ, ਬਾਕੀ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈਗਾ ਏ ਤੇ।
ਹਾਂਜੀ, ਹੋਰ ਬਹੁਤ
ਤੇ ਸਾਨੂੰ ਬੰਬ-ਬੁੰਬ ਵਜਾਣੇ ਵੀ ਨੀ ਚਾਹੀਦੇ।
ਹਾਂਜੀ, ਹਾਂਜੀ। ਹੋਰ ਵੀ ਪੂਜਾ ਦੇ ਤਿਉਹਾਰ ਹੈਗੇ ਨੇ, ਹੋਰ ਤੁਸੀਂ ਵੇਖ ਲਓ ਹੋਲੀ, ਦਿਵਾਲੀ, ਹੋਰ ਵੀ ਕੁਛ
ਹਾਂਜੀ, ਹਾਂਜੀ, ਰਕਸ਼ਾ ਬੰਧਨ ਹੋ ਵੀ, ਉਹ ਵੀ ਬਹੁਤ ਵਧੀਆ ਰ ਰਕਸ਼ਾ ਬੰਧਨ, ਉਹ ਵੀ ਸਾਡਾ ਤਿਵਾਰ ਨਹੀਂ ਹੈ ਤੇ ਜਿੱਦਾਂ ਜਨਮ ਅਸ਼ਟਮੀ ਹੋ ਗਈ।
ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਹੁਣ ਓ ਕਿ ਨਾਮ, ਕੰਜਕਾਂ ਹੋ ਗਈਆਂ-ਕੰਜਕਾਂ ਬਣਾਉਂਦੇ ਨੇ ਉਹ ਵੀ, ਕੁੜੀਆਂ ਦਾ, ਮੁੰਡਿਆ ਦਾ ਹੁੰਦਾ ਉਹ ਵੀ। ਸਾਡਾ ਨਹੀਂ ਹੁੰਦਾ ਉਹ ਵੀ, ਵਧੀਆ ਹੈਗਾ ਉਹ ਉਹ ਸਕੋ ਵਧੀਆ ਤਿਉਹਾਰ ਹੈਗਾ, ਸਭ ਸ ਆਰਾਮ ਨਾਲ ਬਹਿ ਕੇ ਪੂਜਾ ਕਰਕੇ, ਉਸ ਤੋਂ ਬਾਅਦ ਫਿਰ ਉਹ ਕੁੜੀਆਂ ਨੂੰ ਖਆਉਂਦੇ ਨੇ।
ਹਾਂਜੀ।
ਤਮਦੇ ਨੇ ਹਾਂ
ਜਿੱਦਾਂ ਵਿਸਾਖੀ ਹੋ ਗਿਆ, ਸਾਡਾ ਸਭ ਤੋਂ ਵੱਡਾ ਤਿਹਾਰ ਵਿਸਾਖੀ ਹੈਗਾ।
ਹਾਂ, ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ, ਸਹੀ ਗੱਲ ਹੈ! ਸਭ ਤੋਂ ਵੱਡਾ ਤਿਉਹਾਰ ਹੈਗਾ।
ਉਹ ਵੀ ਬਹੁਤ ਵਧੀਆ ਮਨਾਇਆ ਜਾਂਦਾ, ਪੰਜਾਬ ਵਿੱਚ ਬਹੁਤ ਵਧੀਆ ਮਨਾਉਂਦੇ ਨੇ।
ਹਾਂਜੀ। ਵਧੀਆ ਤਿਉਹਾਰ ਹੈਗਾ ਬਹੁਤ ਉਹ ਵੀ, ਵਿਸਾਖੀ ਵਗੈਰਾ ਵੀ। ਹੋਰ ਵੀ ਬਹੁਤ ਨੇ ਤਿਓਹਾਰ, ਜਿਵੇਂ ਹੁਣ ਤੁਸੀਂ ਓ ਲਾ ਲਓ ਕੀ ਨਾਮ ਹੈ
ਜਨਮਅਸ਼ਟਮੀ ਹੋ ਗਈ, ਹਾਂਜੀ, ਜਨਮਅਸ਼ਟਮੀ ਹੋ ਗਈ ਭਈਆ ਦੂੂਜ ਹੋ ਗਈ। ਹੁਣ ਬਸੰਤ ਅੱਜ ਕੱਲ੍ਹ ਹੁਣ ਤੇ ਸਾਡੇ ਇੱਥੇ ਬਸੰਤ ਬਹੁਤ ਮਨਾਣ ਲੱਗ ਪਤੰਗਗਾ ਉਦਾਂਦੇ ਨੇ, ਹੈਲੋ ਹਾਂਜੀ। ਹੈਲੋ।
ਹਾਂਜੀ, ਹਾਂਜੀ, ਹਾਂਜੀ।
ਜਿੱਦਾਂ ਕਿ ਹੁਣ ਤਾਂ ਇੱਥੇ ਬਸੰਤ ਬਹੁਤ ਮਨਾਣ ਲੱਗਗੇਏ ਸਾਡੇ ਇੱਥੇ ਨਾ, ਉਹ ਵੀ ਬਹੁਤ ਵਧੀਆ
ਹਾਂਜੀ, ਹਾਂਜੀ, ਹਾਂਜੀ।
ਬਸੰਤ ਵੀ ਮਨਾਣ ਲੱਗੇ ਲੇਕਿਨ ਬਸੰਤ ਤੇ ਪਤੰਗਾ ਬੜੇ ਉਡਾਦੇ ਨੇ ਬੱਚੇ।
ਹਾਂਜੀ, ਕਈ ਜਗ੍ਹਾ ਬਸੰਤ-ਪੰਚਮੀ ਕਈ ਛੱਬੀ ਜਨਵਰੀ ਨੂੰ ਉੜਾਂਦੇ ਨੇ। ਕਈ ਫੇਰ ਉੱਥੇ ਕਈ, ਲੋਹੜੀ ਤੇ ਉਡਾਂਦੇ ਨੇ ਪੰਜਾਬ ਚ।
ਹਾਂਜੀ, ਹਾਂਜੀ।
ਪੰਜਾਬ ਚ ਲੋਹੜੀ ਤੇ ਉਡਾਉਂਦੇ ਨੇ ਹੋਰ ਬਹੁਤ ਚੀਜ਼ਾਂ ਹੈਗੀਆਂ ਜਿਵੇਂ ਪੰਜਾਬ ਚ ਲੋਹੜੀ ਚ ਉੜਾਤੀ, ਬੜੀ ਪਤੰਗਾ ਉੜਾਂਦੇ ਬਹੁਤ ਜ਼ਿਆਦਾ ਕਈ ਬਹੁਤ ਜ਼ਿਆਦਾ ਨੁਕਸਾਨ ਵੀ ਹੁੰਦੇ ਆ ਕੜੀ ਪੰ-ਪੰਛੀਆਂ ਦੀ, ਪੰਛੀਆਂ, ਪੰਛੀਆਂ ਦੀ ਗਰਦਨ ਵੱਡ ਡੀ ਜਾਂਦੀ ਆ ਹੋਰ ਜਿਵੇਂ ਪੰਛੀ ਪੰਛੀਆਂ ਦੀ ਹੋ ਹਾਤ ਵੀ ਵੱਡੇ ਜਾਂਦੇ ਨੇ ਕਈਆਂ ਦੀ ਗਰਦਨ ਵੀ ਵੱਡੀ ਗਰਦਨ ਤੇ ਚੋਟ ਆ ਜਾਂਦੀ, ਹੱਥ ਕੱਟਿਆ ਜਾਂਦਾ, ਬਹੁਤ ਜ਼ਿਆਦਾ ਗਲਤ ਏ ਕਿਉਂਕਿ ਸ-ਸੜਕ ਦੇ ਜਾਂਦੇ ਬੰਦੇ ਨਾਲ ਲੰਬ ਡੋਰਾਂ ਤੋੜ ਦਿੰਦੇ ਹੱਥਾਂ ਹਾ ਹੱਥਾਂ ਡੋਰ ਤੋੜ ਦਿੰਦੇ ਫੇਰ ਉਹਨਾਂ ਦੇ ਗਰਦਨ ਚ ਅੜ ਜਾਂਦੀ ਐ। ਬਹੁਤ ਪੰਛੀ ਬਹੁਤ ਜਾਦੇ ਮਰ ਜਾਂਦੇ ਨੇ।
ਓਹੀ ਤੇ
ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਸਾਨੂੰ, ਹਨਾ ਜੀ।
ਹਾ ਨਾ, ਕਈਆਂ ਦੀਆਂ ਜਾਨਾਂ ਚਲੇ ਜਾਂਦੀਆਂ ਨੇ। ਡੋਰਾਂ ਨਾਲ ਡੋਰਾਂ ਬਹੁਤ ਗੰਦੀਆਂ ਪੱਕੀਆਂ-ਪੱਕੀਆਂ ਡੋਰਾਂ ਨੇ ਖ਼ਰਾਬ ਕਰਦੀਆਂ।
ਇੱਕ ਬੱਚੇ ਦੀ ਜਾਨ ਵੀ ਚਲੀ ਗਈ ਸੀ ਉਹ ਕਰੰਟ ਡੋਰ ਪੈ ਗਈ ਕਰੰਟ ਦੀ ਤਾਰ ਤੇ ਓਦੇ ਤੇ ਕਰੰਟ ਆ ਗਈ ਉਹਦੇ ਨਾਲ ਇੱਕਦਮ ਜੋ ਜਾਨ ਚੱਲੀ ਗਈ, ਬਹੁਤ ਗਲਤ ਐ ਪਰ ਸਰ ਪੰਜਾਬ ਚ ਤਾਂ ਬੈਨ ਹੈਗੀ ਏ ਡੋਰ, ਚਾਈਨੀਜ਼ ਡੋਰ ਬੈਨ ਹੈਗੀ, ਕਲ ਡੋਰ ਨਾਲ ਉੜਾ ਸਕਦੇ ਤੁਸੀਂ ਕੁਝ। ਧਾਗੇ ਆਰੀ ਨਾਲ, ਪੰਜਾਬ ਚ ਬੈਨ ਕਰਤੀ ਸੀ।
ਉਡਾਣੀਆਂ ਨੀ ਚਾਈਦੇ ਪਤੰਗਾ ਨੂੰ ਓਦਾਂ ਮਨਾਓ ਬਸੰਤ ਦਾ, ਬਸੰਤ ਦਾ ਤਿਉਹਾਰ ਆ।
ਹਾਂਜੀ, ਸਈ ਗੱਲ ਐ ਆਪਣਾ ਧਿਆਮ ਨਾ ਉਡਾਉ ਪਤੰਗਾ ਪਤੁਗਾ ਉਡਾਉ। ਪਰ ਸਾਦੀ ਡੋਰ ਨਾਲ ਉਡਾਓ, ਅਜ-ਕੱਲ ਹਾਂਜੀ, ਅੱਜ-ਕੱਲ ਚ ਬਹੁਤ ਜ਼ਿਆਦਾ ਮੌਤ ਨਸ਼ੇ ਕਰਕੇ ਮਨਾਂਦੇ ਨੇ ਦਾਰੂ ਦੂਰੁ ਪੀਂਦੇ ਨੇ, ਜਿਵੇ ਹੁਣ ਤੁਸੀਂ ਲੋਹੜੀ ਵੇਖ ਲੋ। ਪੰਜਾਬ ਚ ਹੋਰ ਹੁੰਦਾ ਕੀ ਏ, ਦਾਰੂ ਪੀ ਕੇ ਨੱਚਣ ਗੇ ਛੱਤਾਂ ਤੇ, ਹੋਰ ਕੁਛ ਚੀਜ਼ਾਂ ਹੈਈਆਂ ਨੇ ਪਰ ਤਿਉਹਾਰ ਮਨਾਉ। ਰਾਮ ਨਾਲ ਮਨਾਓ, ਕਰ ਥੱਲੇ ਬੈਂ ਕੇ ਅਰਾਮ ਨਾ ਪੀਓ, ਫੇਰ ਲੜਾਈ ਕਰਦੇ ਨੇ, ਹੈਨਾ ਜੀ। ਪੰਜਾਬ ਚ ਬਹੁਤ ਜ਼ਿਆਦਾ ਲੜਾਈਆਂ ਹੁੰਦੀਆਂ ਨੇ ਇਹ ਕੰਮ ਚ ਤੇ, ਦਾਰੂਆਂ ਪੀ ਲੈਂਗੇ।
ਫੇਰ ਪੈਹੇ ਉਡਾਂਦੇ ਨੇ ਬਹੁਤ ਪੈਹ ਉਡਾਦਾ ਐ, ਹੋਲੀ ਜਨਵਰੀ ਚ ਬੋਤ ਪੈਹ ਉਡਾਦੈ ਨੇ, ਲੋਈ ਤੇ। ਫੇਰ ਸਵੇਰੇ ਉਠ ਕੇ ਕਹਿੰਦੇ ਸਾਡੇ ਪੈਹੇ ਕਿੱਥੇ ਗਏ।
ਪਸੰਤ ਪੰਜਮੀ ਦੇ ਪੈਹੇ ਬਹੁ ਬੱਚੇ ਜਿਵੇ ਪੈਹੇ ਬੜ ਬੜਾਦੇ ਨੇ ਦੋ-ਦੋ ਜਾਰ ਲਾ ਦਿੰਦੇ ਨੇ ਪਤੰਗਾਂ ਗੇ। ਅੱਜ-ਕੱਲ੍ਹ ਮਹਿੰਗਾਈ ਬਹੁਤ ਮਹਿੰਗਾ ਹੋਈ ਪਈ ਐ, ਪੈਸੇ ਦੀ ਪਤਾ ਹੀ ਨੀ ਕਿਸੇ ਨੂੰ ਪੈਸੇ ਦੀ ਲੋੜ ਪੈਂਦੀ ਐ।
ਪੈਹੇ ਦੀ ਕੱਦਰ ਵੀ ਨੀ ਹੈਗੀ ਨਾ ਅੱਜ-ਕੱਲ੍ਹ ਲੋਕਾਂ ਨੂੰ ਨਾ, ਬੱਚਿਆਂ ਨੂੰ ਨਾ ਬੱ ਚੇ ਤੇ ਆਪਣੇ ਐਸ਼ ਵੇਖਦੇ ਪੇ ਸੀ, ਇਹ ਕਰਨਾ ਉਹ ਕਰਨਾ।
ਆਪਣਾ ਆਰਾਮ ਨਾਲ ਖੇਲੋ ਆਪਣਾ ਖ ਤਿਉਹਾਰ ਮਨਾਓ ਹੋਰ ਪਟਾਕੇ ਪਟੂਕੇ ਵਜਾਓ। ਹੋਲੀ ਦੇ ਸੁਕ-ਸੁੱਕੇ ਰੰਗ ਲਾਓ, ਹੋਰ ਵੀ ਬੋਤ ਤਿਉਹਾਰ ਹੈਗੇ ਨੇ, ਸਾਨੂੰ ਰਾਮ ਨਾ ਖੇਲਣੇ ਚਾਈਦੇ ਨੇ।
ਬੋਤ ਤਿਉਹਾਰ ਨੇ ਏਦਾਂ 'ਤੇ ਜਿੱਦਾਂ ਕਿ ਉਨਾ ਜਨਮ ਅਸ਼ਟਮੀ ਦੇ ਝਾਕੀਆਂ ਨਿਕਲਦੀਆਂ। ਉਹ ਸਭ ਤੋਂ ਵਧੀਐ, ਉਹ ਬੰਦੇ ਲੋਕੀ ਵੇਖਦੇ ਨੇ‌। ਕੇ ਨਈ, ਝਾਕੀਆਂ ਲੱਗਦੀਆਂ। ਲੋਕੀ ਮੇਲਾ ਵੇਖਦੇ ਨੇ, ਮੇਲਾ ਵੇਖਨ ਜਾਂਦੇ ਨੇ। ਉਹ ਵੀ ਵਦੀਆ, ਦੁਸ਼ਹਿਰਾ ਵੀ ਵਦੀਆ ਜਿਦਾ ਦੁਸਹਿਰਾ ਮਤਲਬ ਕੀ ਐ ਕੇ, ਰਾਵਣ ਨੂੰ ਹਰ ਸਾਲ ਬਾਲਦੇ ਨੇ ਵਿਚਾਰੇ ਨੂੰ।
ਉਹ ਤੇ, ਉਹ 'ਤੇ ਬਾਲਦੇ ਨੇ ਓ। ਓਦੇ ਨਾਲ ਪੋਲਿਊਸ਼ਨ ਵੀ ਬੋਤ ਜਾਦਾ ਹੁੰਦੇ ਨੇ। ਬਾਲਦੇ ਦੇ ਨੇ, ਹਰ-ਹਰ ਹਰ ਸ਼ਹਿਰ 'ਚ ਤਿੰਨ-ਤਿੰਨ ਰਾਵਣ, ਚਾਰ-ਚਾਰ, ਪੰਜ- ਪੰਜ ਰਾਵਣ ਚੱਲਦੇ ਨੇ। ਪੋਲਿ ਧੂੰਅ ਕਿੰਨਾ ਹੁੰਦਾ ਹੈਗਾ ਅੱਗ ਲੱਗਦੀ ਐ, ਹੈਨਾ ਜੀ, ਕਿੰਨਾ ਪੋਲਿਊਸ਼ਨ ਹੁੰਦਾ, ਉਹ ਵੀ ਬੋਤ ਗੱਲ ਐ। ਸਾ
ਚੈਰਾ ਵੀ ਬੋਤ ਗੰਦਾ ਤਉਆਰ ਐ।
ਚਾਈਦਾ ਬੰਦ ਅਨ ਰਾਵਣ ਨੂੰ 'ਤੇ ਗਲਤ ਗੱਲ ਐ ਹਰ ਸਾਲ, ਹੈਨਾ ਜੀ।
ਓਹੀ 'ਤੇ, ਇੰਨੇ ਵੱਡੇ-ਵੱਡੇ ਰਾਵਣ ਬਨਾਂਦੇ ਨੇ, ਕਿ ਜਿੰਦੇ ਜਿੰਨੇ ਬੰਬ ਲੱਗੇ ਹੁੰਦੇ ਨੇ। ਇੰਨਾ ਪ੍ਰਦੂਸ਼ਨ ਹੁੰਦਾ ਬੋਤ ਪ੍ਰਦੂਸ਼ਨ ਹੁੰਦਾ। ਓਦੇ 'ਤੇ ਡਰ ਵੀ ਹੁੰਦਾ, ਬੱਚਿਆਂ ਨੂੰ ਚੋਟ ਦੁੱਖ ਨਾ ਲੱਗ ਜੇ ਕਿਸੇ ਨੂੰ ਚੋਟ ਨਾ ਲੱਗ ਜੇ, ਹਾਂਜੀ-ਹਾਂਜੀ।
ਹੁਨ ਪਿੱਛੇ ਗਜ਼ਬ ਹੋਇਆ। ਤੁਸੀ ਜਦੋਂ ਪ ਟਰਾਵਣ ਬਾਲਿਆ, ਸਿੱਧਾ ਬੱਚੇ-ਬੰਦੇ ਭੱਜੇ ਉੱਥੇ। ਬਟ 'ਤੇ ਥੱਲੇ ਆ ਗਏ ਦੋ।
ਹਾਂਜੀ-ਹਾਂਜੀ, ਹਾਂ। ਓਹੀ ਤੇ, ਅਬਲ 'ਤੇ ਮਨਾਓ ਉਥੇ ਜਿੱਥੇ ਖੁਲਾ ਗਰਾਉਂਡ ਏ ਆਪਾ। ਬਈ, ਉਹ ਵਾਲੀ ਜਗ੍ਹਾ 'ਤੇ ਮਨਾਉ ਈ ਨਾ।
ਪੱਟਰੀ ਵਾਲੀ ਜਗ੍ਹਾ ਸੁਬੰਧ ਵਿਚ ਬੱਚ ਗਿਆ ਹੁਨ। ਪਤਾ ਨੀ, ਇੱਕ ਬੰਦੇ ਦੀ ਮੌਤ ਹੋਈ, ਪਤਾ ਨੀ ਕਿੰਨਿਆ ਬੰਦਿਆਂ ਦੀ ਮੌਤ ਹੋਈ ਸੀ ਤਾਂ। ਹਾਂਜੀ, ਹਾਂਜੀ-ਹਾਂਜੀ। ਬੋਤ ਗ਼ਲਤ ਹੋਇਆ ਸੀ ਓਦੋ 'ਤੇ। ਆਪਨਾ ਧਿਆਨ ਨਾਲ ਆਪਨਾ ਤੇਉਹਾਰ ਮਨਾਓ, ਹੈਨਾ? ਜੀਓ ਤਾਂ, ਆਪਨਾ ਠੀਕ ਏ ਨਾ? ਵੇਖਨਾ ਹੈਗਾ ਨਾ, ਬੋਤ ਦੂਰ ਜਾ ਕੇ ਵੇਖੋ, ਜੇ ਸੇਫ ਜਗਾ ਹੋਈ। ਕਿ ਇਥ ਐੱਥੇ ਡਿੱਗੇਗਾ ਵੀ, ਸਾਡੇ ਤੋਂ ਬੜੀ ਦੂਰ ਡਿੱਗੇਗਾ ਜਾ ਕੇ, ਬਸ। ਥੋੜ੍ਹੀ ਜੀ ਦੂਰ, ਲੌਂਗ ਡਿਸਟੈਂਸ 'ਤੇ ਵੇਖੋ ਆਰਾਮ ਨਾਲ, ਪਰ ਅੱਜ-ਕੱਲ੍ਹ ਤਾਂ ਉਨਾਂ ਨੇ ਸੇਫ ਕਿ ਹੁਨ ਤੇ ਸੇਫਟੀ ਬੋਤ ਹੋ ਗਈ ਏ, ਕਿਉਂਕਿ ਉਨਾਂ ਨੇ ਉਨੂੰ ਗੋਲਦਾਰਾ ਬਨਾ ਦੇਨੈ ਜਿੱਥੇ ਡਿੱਗੇਗਾ ਆ ਕੇ।
ਹਾਂਜੀ- ਹਾਂਜੀ, ਵੀ ਉੱਥੇ ਡਿੱਗੇਗਾ ਬਸ ਬਾਰ ਨੀ ਜਾਏਗਾ।
ਹਾਂਜੀ, ਹਾਂਜੀ, ਹਾਂਜੀ, ਅੱਜ-ਕੱਲ੍ਹ ਤਾਂ ਬੋਤ ਵੋ
ਜਿੱਦੇ ਜਨਾਨੀਆ ਤੇਉਹਾਰ ਹੁੰਦੈ, ਕਰਵਾ ਚੋਂਥ ਸਾਲ ਬਾਦ ਆਂਦੈ। ਜਨਾਨੀਆਂ ਸਾਰਾ ਦਿਨ ਭੁੱਖੀਆਂ ਰੈਂਦੀਆਂ, ਫਿਰ ਰਾਤੀ ਰੋਟੀ ਖਾਂਦੀਐ, ਐ ਵੀ ਤੁਹਾਰ ਵਕਾਰ ਈ ਹੈਗਾ।
ਮੋਏ ਨੇ ਆਪਨ-ਆਪਨੀ ਭੁੱ- ਭੁੱਖ ਨੂੰ ਮਾਣਨੈ, ਐ।
ਓਈ 'ਤੇ, ਕੋਈ-ਕੋਈ ਤੇਉਹਾਰ ਐ, ਕੋਈ ਵਰਤ 'ਤੇ ਤੁਹਾਰ ਖੁਲ੍ਹਨੈ, ਕੇ ਨਈਂ?
ਜਿੰਨਾ ਖੁੱਲ੍ਹਾ ਖਾਓ, ਉਹ ਹੁੰਦੈ ਵਰਤ 'ਤੇ, ਹਾਂਜੀ। ਅਸੀ ਕੇੜਾ ਤੁਹਾਰ ਮਨਾਂਦੇ ਪੇਅ ਅਪਨਾ, ਹੈਨਾ ਬਈ?
ਸਾਰਾ ਦਿਨ ਕੁਛ ਖਾਣਾ ਨੀ।
ਤਿਉਹਾਰ ਹੋਨਾ ਚਾਈਦਾ ਖੁਸ਼ੀ ਦਾ ਤਿਉਹਾਰ ਹੋਨਾ ਚਾਈਦਾ, ਅੱਜ-ਕੱਲ ਦੁਖੀ ਦਾ ਤਿਉਹਾਰ ਨਈਂ ਹੋਨਾ ਚਾਈਦਾ। ਕਈਆਂ ਦੇ ਹੱਥ ਪਟਾੱਕੇ ਚਲਾਂਦੇ ਹੱਥ ਛੱਡ ਦਿੰਦੇ ਨੇ, ਹੋਰ ਬੋਤ ਚੀਜ਼ਾਂ ਹੋ ਜਾਂਦੀਆਂ ਹੈ ਨਾ ਜੀ, ਪਟਾਕੇ ਚਲਾਂਦੇ ਹੋਏ। ਹੈਨਾ ਜੀ, ਹੱਥ ਸੱੜ ਜਾਂਦੈ, ਕਈਆਂ ਦਾ ਮੂੰਹ ਵੀ ਸੱੜ ਜਾਂਦੈ। ਹਾਂਜੀ ਜੀ, ਕਈਆ ਦੇ ਓ ਗਲਤ ਕੰਮ ਕਰਦੇ ਨੇ, ਉਹ ਇੱਕਦਮ ਹੱਥ 'ਚ ਵਜਾਂਦੇ ਨੇ ਪਟਾਕੇ। ਕਈਆਂ ਉੱਤੇ ਛੱਡਦੇ ਨੇ, ਚਿੰਗਾਰੀ ਲੱਗ ਜਾਂਦੀ ਕਦੇ- ਕਦਾਰ। ਐਹ ਕੰਮ ਨੀ ਕਰਨੇ ਚਾਈਦੇ ਬਿਲਕੁਲ, ਹੈਨਾ? ਅਪਨੇ ਖੇਲੋ, ਰਾਮ- ਰਾਮ ਨਾਲ ਖੇਲੋ। ਆਪਨਾ ਵਦੀਆ ਖੇਲੋ, ਵਦੀਆ ਤੇਉਹਾਰ ਆਰਾਮ ਨਾਲ ਮਨਾਓ, ਹੈ ਨਾ ਜੀ? ਚਲੋ, ਚਲੋ ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਠੀਕ ਐ ਜੀ, ਠੀਕ ਐ, ਠੀਕ ਐ। ਸਸ ਸ੍ਰੀ ਕਾਲ ਸਸ ਸ਼੍ਰੀ ਕਾਲ। ਹੈਲੋ, ਹਾਂਜੀ।